ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ
ਹੋਰ ਕਿਵੇਂ ਹੋ ਜੀ ਵਧੀਆ ਵਧੀਆ ਵਧੀਆ ਵਧੀ ਵਧੀਆ ਜੀ ਵਧੀਆ ਤੁਸੀਂ ਸੁਨਾਓ
ਹਾਂਜੀ ਹਾਂਜੀ ਵਧੀਆ ਬਸ ਬੈਠੇ ਦੇ ਸੀ ਤੁਸੀਂ ਦੱਸੋ ਤੁਸੀਂ ਕੀ ਕਰਦੇ ਪਏ ਸੀ ਹਾਂ
ਮੈਂ ਕਿਹਾ ਚੱਲ ਮੈਂ ਕਰਾਂ ਯਾਦ ਰੂਦ ਕਰਾਂ ਫੇਰ ਸਪੇਸ਼ਲ ਦੇ ਟਮ ਕਿਥ ਨਿਕਲਦਾ ਨੀ ਤੇ ਮੈਂ ਕਿਹਾ ਚੱਲ ਹੁਣ ਹੁਣ ਮੈਂ ਕਿਹਾ ਚੱਲ ਦੋ ਮਿੰਟ ਮਿਲੇ ਤੇ ਮੈਂ ਕਰਾਂ ਤ ਫਿਰ ਮੈਂ ਕਿ ਹਮ
ਅੱਛਾ ਹੋਰ- ਰੋਟੀ- ਵੋਟੀ ਖਾ ਲਈ-
ਖਾ ਲਈ ਤੁਸੀਂ ਸੁਣਾਓ- ਤੁਸੀਂ ਰੋਟੀ ਰਾਟੀ ਖਾ ਕੇ ਹੋ ਗਏ ਹੋ ਫ੍ਰੀ ਹੈਂ ਅਸੀਂ ਕੀ ਬਣਾਇਆ ਸੀ- ਸਿਰੇ ਪਰੌਂਠੇ ਹੀ ਖਾਏ ਸੀ ਅੱਜ ਨਮਕ ਵਾਲੇ- ਕਿਉਂਕਿ ਉਹ ਬੱਚੇ ਆਏ ਹੋਏ ਨੇ ਨਾ ਆਪਣੇ ਨਾਨਕੇ ਬੱਚੇ ਆਏ ਦੇ ਨੇ ਤੇ ਉਹਨਾਂ ਨਾਲ- ਟਾਈਮ ਨਹੀਂ ਲੱਗਣਾ- ਫੇਿਰ ਸ਼ਾਮੀ ਵੈਸੇ ਹੀ- ਇਹਨਾਂ ਨੂੰ ਕੁਛ ਨਾ ਕੁਛ ਚਾਹੀਦਾ ਹੁੰਦਾ ਵੀ ਕੁੱਛ ਖਾਣਾ- ਕਿਧਰੇ ਜਾਣਾ ਕੁਛ ਤੇ ਉਹ ਫੇਰ ਇਹਨਾਂ ਵੈਸੇ ਬਾਹਰੋਂ ਮੰਗ ਲਦਾ ਇਹ ਬਾਜ਼ਾਰ ਲੈ ਜਾਂਦਾ ਬਈ ਜੋ ਖਾਣਾ ਅਸੀਂ ਖਾਓ ਹਾਂ ਫਰ ਤਾਂ ਫਿਰ ਇਹਨਾਂ ਨੇ ਬਾਹਰੋਂ ਖਾ ਲਿਆ ਸੀ ਅਸੀਂ ਜ਼ਿਆਦਾ ਬਾਹਰ ਦਾ ਕੁਛ ਜਾਦਾ ਖਾਂਦੇ ਨੀ ਹੈਗੇ ਤੇ ਫੇਰ ਅਸੀਂ ਐਵੇਂ ਪਰੌਂਠੇ ਪਰੌਠੇ ਬਣਾ ਲਏ ਚੱਲ ਬੱਚਿਆਂ ਦਾ ਬੱਚਿਆਂ ਦੀ ਹੋ ਗਈ ਪੂਰੀ ਸਾਡਾ ਕੀ ਅਸੀਂ ਤੇ ਫੇਰ ਉਹ ਨਿਕਲ ਹੀ ਜਾਂਦਾ ਆਪਣਾ ਬੱਚੇ ਨੀ ਨਾ ਸਮਝਦੇ ਫਿਰ-
ਹੋਰ ਅੱਜ ਸਵੇਰੇ ਤੁਹਾਨੂੰ ਅਸੀਂ ਬਾਜ਼ਾਰ ਵੇਖਿਆ ਸੀ ਸੂਟ ਬੜਾ ਸੋਹਣਾ ਪਾਇਆ ਦਾ ਸੀ ਤੁਸੀਂ ਹਾਂਜੀ-ਹਾਂਜੀ ਕਿੱਥੋਂ ਸਵਾਇਆ ਸੀ?
ਤੁਸੀਂ ਭੁੱਲ ਗਏ ਹੋ ਮੈਂ ਇਹੀ ਵਾਲਾ ਸੂਟ ਸਵਾਇਆ ਸੀ ਜ ਜੇ- ਸੀ ਜਿਹੜਾ ਪ-
ਹਾਂਜੀ-ਹਾਂਜੀ-ਹਾਂਜੀ-ਹਾਂਜੀ
ਗ੍ਰੇ ਵਾਲਾ ਜਿਦੇ-
ਹਾਂਜੀ-ਹਾਂਜੀ- ਹਾਂਜੀ-ਹਾਂਜੀ-ਹਾਂਜੀ-ਹਾਂਜੀ
ਖਿਆ ਹੋਣਾ-
ਹਾਂਜੀ ਹਾਂਜੀ ਉਹ ਯਾਦ- ੱਲਿਆ ਸੀ ਨਾ ਅੱਛਾ ਹਾਂਜੀ-ਹਾਂਜੀ-ਹਾਂਜੀ- ਹਾਂਜੀ ਹੋਰ ਬੱਚੇ ਬਸ ਖੇਲਦੇ ਪਏ ਬਾਰ ਹੀ-
ਪਈ ਨ ਕਿੱਥੇ ਲੈ ਕੇ- ਕਿ ਨਹੀ ਗਏ ਬੱਚਿਆਂ ਨੂੰ-
ਹਾਂਜੀ ਬਸ ਬਸ ਹੁ ਮਗਰ ਪਏ ਦੇ ਜਾਵਾਂਗੇ ਨਾਨਕੇ ਬੱਚਿਆਂ ਨੂੰ ਲੈ ਕੇ-
ਅੱਛਾ-
ਹਾਂਜੀ-
ਕਿੱਥੇ ਨਾਨਕੇ- ਹੋਰ ਅਸੀਂ ਵੀ ਸੋਚ ਰਹੇ ਕਿਧਰੇ ਬੱਚਿਆਂ ਨੂੰ ਲੈ ਕੇ ਜਾਈਏ ਕਿਥੇ ਟੈਮ ਹੀ ਨਹੀਂ ਲੱਗਦਾ- ਗਰਮੀ ਚ- ਜੇਕਰ ਹਾਂ ਜੇਕਰ ਛੋਟੇ ਬੱਚੇ ਵੱਲ ਵੇਖੀਏ ਉਹਨਾਂ ਦੀ। ਹੁਣ ਪਈਆਂ ਤੇ ਉਹਨਾਂ ਨੂੰ ਹੁਣ। ਲਿਜਾ ਸਕਦੇ ਹਾਂ ਜੇਕਰ ਵੱਡੇ ਬੱਚਿਆਂ ਹੋਵੇ।
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਉਹ ਤੇ ਹੈ ਹੀ ਹੈ ਮੈਂ ਕਿਹਾ ਆਪਣਾ ਨੰਬਰ ਦੇ ਦਿਉ ਜੀ ਹੋਰ।
ਜੇ ਬੱਚੇ ਗਿੱਜੇ ਕਰ ਕਿੱਥੇ ਦੋ ਹੋਣ ਨਾ ਕਿਸੇ ਦੇ ਵੱਡਾ ਛੋਟਾ ਤੇ ਵੱਡਾ।
ਹਾਂਜੀ ਹਾਂਜੀ ਹਾਂਜੀ ਹੋਰ ਹਾਂਜੀ ਕਿੱਥੇ ਜਾਣ ਦਾ ਸੋਚਿਆ। ਖਾਲੀ ਬੱਸ ਜਾਂਦੀ ਬਸ ਵਧ। ਵਧੀਆ ਮੈਂ ਕਿਹਾ ਕਿੱਥੇ ਜਾਣ ਦਾ ਸੋਚਿਆ।
ਦੇਖੋ ਬੱਚੇ ਕਹਿ ਰਹੇ ਸੀ ਅੰਮ੍ਰਿਤਸਰ ਜਾਣਾ ਹੈਗਾ। ਪਰ ਮੈਂ ਕਿਹਾ ਹੁਣ ਛੋਟੇ ਬੱਚਿਆਂ ਦੀਆਂ ਜ਼ਿਆਦਾ ਛੁੱਟੀਆਂ ਪਈ ਦੀਆਂ ਹੋਣੀਆਂ ਬੜਾ ਰਸ਼ ਹੋਣਾ ਸੀਟਾਂ ਸੂਟਾਂ ਕੁਛ ਵੀ ਨਹੀਂ ਮਿਲਣੀਆਂ ਸਾਨੂੰ ਹਾਂ ਤੇ ਫੇਰ ਜੇਕਰ ਕਿਤੇ। ਕਾਰ ਕਰਕੇ ਜਾਈਏ ਤੇ ਉਹ ਵੇਖੋ ਜੀ ਭੈਣ ਜੀ। ਸਿੱਧੀ ਗੱਲ ਹੈਗੀ ਜੇ ਸਾਡੇ ਬਜਟ ਚ ਨਹੀਂ ਪੈਂਦੀ।
ਹਾਂਜੀ ਹਾਂਜੀ ਉਹ।
ਹਾਂ ਅਰੇ ਬੜੀ ਮਹਿੰਗੀ ਪੈ ਜਾਂਦੀ ਏ ਬੜੀ ਐਸ ਤੋਂ ਵਧੀਆ ਬੰਦਾ ਬੱਸ ਵਿੱਚ ਚਲਾ ਜੇ ਪਰ ਐਵੇ ਬੱਸ। ਸਹੀ ਸਫਰ ਨੀ ਹੁੰ ਹੁੰਦਾ ਟ੍ਰੇਨ ਦਾ ਟ੍ਰੇਨ ਦਾ ਐਵੇ ਕਿ ਟ੍ਰੇਨ ਚ ਸੀਟਾਂ ਨਹੀਂ ਹੈਗੀਆਂ ਤੇ ਬੱਸ।
ਹਾਂਜੀ ਹਾਂਜੀ
ਸਾਡਾ। ਬੜਾ ਬਜਟ ਤੋਂ ਬਾਹਰ ਜਾਂਦਾ ਬਈ ਅਸੀਂ ਤੇ ਕੀ ਫਾਇਦਾ ਜਦੋ ਸਾਨੂੰ ਪਤਾ ਹੈਗਾ ਕਿ ਬਈ ਸਾਡਾ ਨਹੀਂ ਹੋਣਾ ਤਾਂ ਕਿਉਂ ਉਸ ਪਾਸੇ ਜਾਣੈ ਹਨਾ।
ਹਾਂ ਉਹ ਤਾਂ ਹੈ ਹੀ ਹੈ।
ਹਾਂ।
ਹਾਂਜੀ ਹਾਂਜੀ ਦੇਖੋ ਨੀ ਨਾਮ ਦੱਸੋ ਹਾਂਜੀ ਮੈਂ ਤਾਂ ਹੁਸ਼ਿਆਰਪੁਰ ਜਾਣ ਦੀ ਸੋਚ। ਸੋਚ ਰਹੀਆਂ ਤੁਸੀਂ।
ਨਹੀਂ ਨਹੀਂ ਹੁਸ਼ਿਆਰਪੁਰ ਕਿੱਥੇ।
ਤੁਸੀਂ ਆਪ ਘੁੰਮਣ ਜਾਓਗੇ ਤੁਹਾਡੇ ਉੱਥੇ ਰਿਲੇਟਿਡ ਹੋਣੇ ਹਨਾ ਹਾਂ ਤੇ ਸਾਨੂੰ ਕਿੱਥੇ ਉਹਣਾ ਨੇ ਪਹਿਚਾਣਨਾ ਜੇ ਸਾਨੂੰ ਉਹਨਾਂ ਕਹਿਣਾ ਦਫ਼ਾ ਹੋ ਉਹੀ ਤੇ।
ਜੀ ਹਾਂਜੀ। ਹਾਂਜੀ ਹੋਰ।
ਹੋਰ ਬਸ ਇੱਥੇ ਦੇ ਸਾਡੇ ਆਪਣੇ ਇਥਰੇ ਕਸਟਮਰ ਹੀ ਬੜਾ ਪਰੇਸ਼ਾਨ ਕਰਦੇ ਹੈਗੇ ਨੇ ਬੜਾ ਦੁਖ ਕਰਦੇ ਨੇ
ਹਾਂਜੀ।
ਬੜਾ ਪ੍ਰਸ਼ਾਨ ਕਰਦਾ। ਕਦੀ ਇਹ ਸੂਟ ਨੀ ਪਸੰਦ ਆਇਆ ਕਦੀ ਉਹ ਚੀਜ਼ ਨੀ ਪਸੰਦ ਆਈ ਮੇਰਾ ਆਪਣਾ ਪਾਰਲਰ ਹੈਗਾ ਨਾ ਇੱਥੇ ਤੇ ਤਾਂ ਅਰੇ ਬੜਾ ਔਖਾ ਹੁੰਦਾ ਜੇ ਕਿਸੇ ਨੇ ਕੋਈ ਜੇਕਰ ਕਿਸੇ ਕੋਈ ਆ ਜਾਏ ਨਾ ਕੋਈ ਜਨਾਨੀ ਵੀ ਆਈ ਬਰੋ ਬਰੂ ਬਣਵਾਉਣੀ ਹੈ ਤੇ ਉਹਦੀ ਬੜੀ ਔਖੀ ਹੋ ਜਾਂਦੀ ਸੀ ਉਹ ਕਹਿੰਦੇ ਬਈ ਓਦਾਂ ਬਣਬਾਣੀ ਹੈ ਤੇ ਏਦਾ ਪਾ ਤੇ ਉਹ ਬਣ ਗਈ ਬੜੇ ਚਿੱਕ ਚਿੱਕ ਕਰਦੇ ਕਈ ਵਾਰ ਕਸਟਮਰ ਇਹੋ ਜਿਹਾ ਬੰਦਾ ਆ ਜਾਂਦਾ। ਤੇ ਬੜਾ ਬੜਾ ਦੁੱਖ
ਉਹ ਤੇ ਹੈ ਹੀ ਹੈ।
ਤੇ ਕਦੀ ਕੁਛ ਕਦੀ ਇਹ ਨੀ ਕਰਨਾ ਸੀ ਓਦਾਂ ਕਰਨਾ ਸੀ ਓਦਾਂ ਨੀ ਏਦਾਂ ਕਰਨਾ ਸੀ ਬੜਾ ਫੇਰ ਅੱਗੇ ਇਹ ਹੁੰਦਾ ਨਾ ਕਿ ਚੱਲ ਅਸੀਂ ਤੇ ਵੇਖ ਲੈਂਦੇ ਹਾਂ ਕਿ ਵੀ ਅਸੀਂ ਚੱਲ ਦੋ ਪੈਸੇ ਬੰਨਣਗੇ ਆਪ ਚੱਲ ਘਰ ਦੇ ਫੇਰ ਅੱਗੇ ਜਿਹੜੇ ਲੇਬਰ ਲੱਗੀ ਆ ਉਹ ਤੇ ਨੀ ਨਾ ਸਮਝਦੀ ਆਹ ਚੀਜ਼ ਨੂੰ ਉਨੂੰ ਤੇ ਆਪਣੇ ਪੂਰੇ ਪੈਸੇ ਚਾਹੀਦੇ ਨੇ ਟਾਈਮ ਤੇ ਫਿਰ ਇਹ ਨਾ ਛੋਟੇ ਮੋਟੇ ਕੰਮ ਕਰਾਉਣ ਤੇ ਪੈਸੇ ਵੀ ਨੀ ਦਿੰਦੀਆਂ। ਫਿਰ ਮੰਗਦਿਆਂ ਵੀ ਸ਼ਰਮ ਆਉਂਦੀ ਜੇ।
ਹਾਂਜੀ ਹਾਂਜੀ ਉਹ ਤੇ ਹੈ।
ਤੇ ਫੇਰ ਮੰਗਦਿਆਂ ਬੜੀ ਸ਼ਰਮ ਆਉਂਦੀ ਕਿ ਚੱਲ ਯਾਰ ਛੱਡ ਕੀ ਮੰਗਣਾ। ਫਿਰ ਆਉਂਦੇ ਵੀ ਸਾਡੇ ਰਿਸ਼ਤੇਦਾਰ ਹੀ ਨੇ ਜੇ
ਹਾਂਜੀ ਹਾਂਜੀ।
ਇਹਨਾਂ ਦੇ ਬਗਾਨੇ ਬੰਦੇ ਮੰਗੇ ਜਾਂਦੇ ਨੇ ਜੇਕਰ ਹਾਂ ਜੇ ਰਬ ਆਪ ਨਾ ਹੋ ਜਾਏ ਤੇ ਨਾ ਉਹਨੂੰ ਛੱਡਿਆ ਜਾਏ ਤੇ ਨਾ ਉਹਨੂੰ ਮੰਗਿਆ ਜਾਏ।
ਹਮ ਉਹ ਤੇ ਤਾਂਹੀ ਗੱਲ ਹੈ।
ਬੜਾ ਹੋ ਜਾਂਦਾ।
ਹਾਂਜੀ ਉਹ ਤੇ ਹੈ। ਹ।
ਹੋਰ ਤੁਸੀਂ ਸੁਣਾਓ ਤੁਸੀਂ ਤੁਸੀਂ ਤੇ ਹਾਂ ਸਚ ਆਪ ਨਹੀਂ, ਸੂਟ-ਸੂਟ
ਹਾਂਜੀ-ਹਾਂਜੀ, ਉਹ ਤੇ ਹੈ ਹੀ ਏ। ਹਾਂਜੀ-ਹਾਂਜੀ, ਬਸ ਟਾਈਮ ਪਾਸ ਹੋ ਜਾਂਦਾ ਹੈ।
ਹਾਂਜੀ, ਜਿਹੜੇ ਸਾਡੇ ਕੋਲ ਵੀ ਆਉਂਦੇ ਨਾ ਕੱਪੜੇ-ਕੁੱਪੜੇ ਲੈਣ
ਹਾਂਜੀ-ਹਾਂਜੀ, ਅੱਛਾ। ਹਾਂਜੀ, ਵਧੀਆ।
ਤੇ ਕਸਟਮਰ ਸਾਡੇ ਵੀ ਆਏ ਹੋਣੇ, ਤੁਹਾਡੇ ਕੋਲ
ਇੱਕ-ਦੋ ਤੇ ਆਇਆ ਸੀ।
ਹੂੰ
ਹਾਂਜੀ, ਜ਼ਿਆਦਾ ਤੇ ਨੀ ਮੈਂ ਆਪ ਹੀ ਨੀ ਜਿਆਦਾ ਲੈਂਦੀ ਨਾ ਕੰਮ ਤੇ ਇਸ ਕਰਕੇ। ਜਿੰਨਾ ਹੋ ਜਾਏ। ਹਾਂਜੀ, ਅੱਛਾ-ਅੱਛਾ।
ਦੀ ਹੈਗੇ ਸੀ ਸੂਟ ਬਈ, ਇਥੋਂ ਹੀ ਸੇਲ ਕਰਨੇ ਤੇ ਇੱਥੋਂ ਹੀ ਸਟਿਚ ਕਰਾ ਕੇ ਲੈ ਜੋ, ਆਪਾਂ ਐ ਹੀ ਹਿਸਾਬ ਰੱਖਿਆ ਹੋਇਆ ਸੀ। ਫੇਰ ਬੜੀ ਸਿਰ ਖਪਾਈ ਜਿਹੀ ਹੁੰਦੀ ਹੈ। ਬੜੀ ਕਿਸੀ ਨੂੰ ਉਹ ਪਹਿਲਾਂ ਇੱਕ ਆਈ ਸੀ ਪਿੱਛੇ, ਜਨਾਨੀ ਆਈ ਸੀਗਾ ਉਹਨੇ ਲਿੱਤੇ ਹੋਣੇ ਨਾ ਘੱਟੋ-ਘੱਟ, ਤਿੰਨ-ਚਾਰ ਸੂਟ ਲਿੱਤੇ ਹੋਣੇ ਆ ਤੇ ਉਹਦਾ ਕੀ ਹੋਇਆ। ਹੈਗੀ, ਸੂਟ ਤੇ ਪਹਿਲਾਂ ਲੈ ਗਈ। ਬੀ ਆਪਣੀ ਕੁੜੀ ਨਾਲ ਆਈ ਸੀਗੀ ਪਹਿਲਾਂ। ਸੂਟ ਲੈ ਗਈ ਤੇ ਬਾਅਦ ਚ ਕਹਿੰਦੀ ਵੀ ਮੇਰੇ ਘਰ ਵਾਲੇ ਨੂੰ ਪਸੰਦ ਵਧੀਆ ਤੇ ਮੈਂ ਉਹਨੂੰ
ਉਹ ਤੇ ਹੈ ਹੀ ਹੈ। ਅੱਛਾ, ਹਾਂ ਹੁੰਦੇ ਕਈ ਵੇ ਆਦਮੀ ਤੋਂ ਪੁੱਛ ਕੇ ਕਰਦੇ ਆ ਨਾ ਆਪਣੇ। ਭੈਣ ਕੋਲੋਂ ਕਿ ਕੀ ਕਹਿਣਾ, ਕੀ ਨਹੀਂ? ਹਾਂਜੀ।
ਕੋਲੋਂ ਆਏ ਕਿ ਸੂਟ ਬਨਵਾਨ ਚਲੀ ਸੀ। ਮੈਂ ਕਿਹਾ ਉਹਨੂੰ ਭੇਜ ਦੇਣਾ ਸੀਗਾ। ਉਹੀ ਤੇ ਪਹਿਲਾਂ ਫੇਰ ਸੂਟ ਬਦਲਣ ਆਈ ਵੀ ਪਹਿਲਾਂ ਆਪ ਨੂੰ ਪਸੰਦ ਨੀ ਆਇਆ। ਫੇਰ ਆਈ ਕਹਿੰਦੀ ਮੇਰੇ ਸੱਸ ਨੂੰ ਪਸੰਦ ਨੀ ਆਇਆ। ਦੱਸੋ ਪਹਿਲਾਂ ਕੀ ਕਹਿੰਦੀ, ਮੇਰੇ ਆਦਮੀ ਨੂੰ ਪਸੰਦ ਨੀ ਆਇਆ। ਫੇਰ ਕਹਿੰਦੀ ਮੇਰੀ ਸੱਸ ਨੂੰ ਪਸੰਦ ਨੀ ਆਇਆ। ਮੈਂ ਇੰਨਾ ਪਰੇਸ਼ਾਨ ਹੋਈ ਆ। ਸੌ ਸੂਟ ਨਿਕਲਵਾ ਕੇ ਫੇਰ ਕੀਤੇ ਜਾ ਕੇ ਦੋ
ਹਾਂ, ਉਹ ਤੇ ਹੈ ਹੀ ਐ।
ਬੜਾ, ਅਰੇ ਬੜਾ ਔਖਾ ਹੋ ਜਾਂਦਾ ਹੈਗਾ। ਫੇਰ ਅਗੇ ਜਿਹੜੀ ਲੇਬਰ ਆ, ਉਹਨਾਂ ਦੇ ਫਾਲਤੂ ਦਾ ਕੰਮ ਹੈਗਾ ਨਾ। ਮਤਲਬ, ਇੱਕ ਬੰਦੇ ਨੂੰ ਚਾਰ-ਚਾਰ ਬੰਦੇ ਅਟੈਂਡ ਕਰਦੇ ਨੇ। ਉਹ ਕਹਿੰਦਾ ਵਈ ਇਹ ਆਲਾ ਸੂਟ ਨਹੀਂ, ਉਹ ਵਾਲਾ
ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਹਮ
ਤੇ ਹੁਣ ਪਸੰਦ ਆਏ ਤੇ ਬਾਅਦ ਚ ਕਹਿੰਦੀ ਬਈ ਮੇਰਾ ਏਦਾਂ ਨੀ ਤੁਸੀਂ ਏਦਾਂ ਤੇ ਫਿਰ ਸੀਤਾ ਕਹਿੰਦੀਂ ਮੇਰੇ ਘਰ ਵੀੈਲੇ ਨੂੰ ਪਸੰਦ ਨਹੀਂੀ ਆਏ ਮੇਰੇ ਬੱਚੇ
ਹਾਂ ਹੁੰਦਾ ਹੈ ਕਈ ਜਨਾਨੀਆਂ ਕਰ ਨਾ ਇੰਜਫ਼ਿਰ ਕਰਕੇ ਹਾਂਜੀ ਹਾਂਜੀ ਹਾਂਜੀ ਉਹ ਤੇ ਹੈਗਾ ਹੈ, ਹਾਂ ਕਈ ਕਸਟਮਰ ਤੇ ਮ ਬੜਾ ਦਿਮਾਗ ਖਰਾਬ ਕਰ ਦਿੰਦੇ ਆ ਨਾ ਇਸ ਕਰਕੇ
ਉਹੀ ਹੀ, ਕਦੀ ਕੁਛ ਕਦੀ ਕੁਛ ਬਈ ਇਹ ਵਾਲਾ ਡਿਜ਼ਾਇਨ ਅਰੇ ਪਤਾ ਫੋਨ ਚੋਂ ਕੱਟ ਕੱਢ ਕੇ ਲੈ ਕੇ ਆਉਣਗੇ ਫੋਨਾਂ ਚੋਂ ਕੱਡ ਕੱਢ ਕੇ ਲੈ ਕੇ ਆਉਣਗੇ ਹੁਣ ਦੱਸੋ ਫੋਨ ਮਤਲਬ ਆਪਾਂ ਸੇਮ ਕਿੱਥੋਂ ਦੇ ਹੀਏ ਤੁਹਾਨੂੰ ਹਨਾ ਕਿ ਥੋਂ ਹੁਣ ਤੁਹਾਨੂੰ ਅਸੀਂ ਕੱਢ ਕੇ ਦੇਈਏ ਬਈ ਅਸੀਂ ਤੇ ਉਹੀ ਵਖਾਣਾ ਹੈ ਨਾ ਕਿ ਜੋ ਸਾਡੇ ਕੋਲ ਹੈਗਾ
ਹਾਂਜੀ ਹਾਂਜੀ ਅੱਛਾ ਠੀਕ ਹੈ ਸਤਿ ਸ੍ਰੀ ਅਕਾਲ ਜੀ
ਅੱਛਾ ਅੱਛਾ ਠੀਕ ਹੈ ਸਤਿ ਸ਼੍ਰੀ ਅਕਾਲ ਜੀ